ਹੈਲੋ।
ਸਸ਼੍ਰੀਕਾਲ।
ਸਾਸਰੀਆਕਾਲ ਜੀ।
ਹੋਰ ਕਿਵੇਂ ਓ ਤੁਸੀਂ?
ਹਾਂਜੀ, ਬਸ ਵਧੀਆ ਵਾਹਿਗੁਰੂ ਦੀ ਮੇਰ ਨਾਲ।
ਹਾਂਜੀ, ਘਰੇ ਸਭ ਠੀਕ ਨੇ?
ਹਾਂਜੀ ਹਾਂਜੀ, ਸਭ ਠੀਕ ਨੇ।
ਹਾਂਜੀ ਹਾਂਜੀ, ਸਾਡੇ ਘਰ ਵੀ ਚੜ੍ਹਦੀ ਕਲਾ ਐ।
ਬਿਲਕੁਲ
ਹੋਰ ਦੱਸੋ ਸ, ਕੀ ਕਰ ਰੇ ਸੀ?
ਬਸ ਮੈਂ ਜੀ ਚਾਹ ਚਾਹ ਚਾੜੀ ਸੀਗੀ, ਚਾਹ ਪੀਣ ਜਾ ਰੇ ਸਾਂ।
ਹਾਂਜੀ ਜੀ ਏਨੀ ਗਰਮੀ ਚ ਚਾਹ ਪੀ ਲੈਂਨੇ ਓ ਤੁਸੀਂ?
ਹਾਂਜੀ, ਆਦਤਾਂ ਪਈਆਂ ਹੋਈਆਂ ਨਾ ਗੰਦੀਆਂ।
ਹਾਂਜੀ, ਅਰੇ ਕੋਈ ਗੱਲ ਨੀ ਪਤਾ ਐ ਮੈਨੂੰ ਨਾ ਚਾਹ ਏਨੀ ਪਸੰਦ ਨੀ, ਪਰ ਮੇਰੀ ਜੇੜੀ ਭੈਣ ਏ ਨਾ, ਓ ਬੌਤ ਵਧੀਆ ਕੋਲਡ ਕੌਫੀ ਬਣਾਂਦੀ ਮੈਨੂੰ ਓ ਬੌਤ ਪਸੰਦ ਐ।
ਤੁ ਕੋਲਡ ਕੌਫੀ ਪੀਂਦੇ ਓ।
ਹਾਂ। ਪਰ ਪਤਾ ਐ ਮਤਲ ਏਕ ਵਾਰ ਤਾਂ ਮੈਂ ਇਹੋ ਜੀ ਬੇਵਕੂਫੀ ਕੀਤੀ ਸੀ, ਕਿ ਮੈਂ ਸਵੇਰੇ ਸਵੇਰੇ ਪਰੋਂਠੇ ਵਗੈਰਾ ਬਣਾ ਕੇ ਆਈ ਸੀ ਗਰਮੀ ਤੋਂ ਤਾਂ ਮਲਬ ਪਿਛਲੀ ਰਾਤ ਦੀ ਕੋਲਡ ਕੌਫੀ ਪਈ ਹੋਈ ਸੀ, ਮੈਂ ਓ ਠੰਡੀ, ਠੰਡੀ ਸਵੇਰੇ, ਸਵੇਰੇ ਪੀ ਲੀ। ਫੇਰ ਓਸ ਵੇਲੇ ਤਾਂ ਬੌਤ ਸਵਾਦ ਆਇਆ, ਬੜੀ ਵਧੀਆ ਲੱਗੀ। ਪਰ ਫਿਰ ਬਾਅਦ 'ਚ ਛੀਕਾਂ ਲੱਗ ਗਈਆਂ।
ਹਾਂ, ਨਈ ਕਿਚਨ ਤੋਂ ਆ ਕੇ ਨਾ ਗਰਮੀ ਤੋਂ ਬਿਲਕੁਲ ਵੀ ਏਕਦਮ ਠੰਡਾ ਠੰਡਾ ਜਿਵੇਂ ਏ ਸੀ ਵਿੱਚ ਵੀ ਨਈ ਬੈਠੀ ਦਾ, ਇੱਕਦਮ ਜੇ ਏ ਸੀ ਵੀ ਨੀ ਚਲਾਈ ਦਾ। ਪਰ ਇਕਦਮ ਜੇ ਠੰਡੀਆਂ ਚੀਜ਼ਾਂ ਵੀ ਨੀ ਪੀਣੀਆਂ ਚਾਈਦੀਆਂ। ਥੋੜੀ ਦੇਰ ਪੈਲੇ ਨੋਰਮਲ ਟੈਂਪਰੇਚਰ ਕਰ ਲੋ ਓਦੇ ਬਾਅਦ ਤੁਸੀ ਫਿਰ ਤਦ ਪੀਓ, ਬਾਕੀ ਵੈਸੇ ਤੇ ਤੁਆਨੂੰ ਜਿਵੇ ਲਗਦਾ ਨਾ ਜ਼ੁਕਾਮ ਜੇਆ ਹੋਇਆ ਹੋਇਆ ਨਾ।
ਹਾਂਜੀ, ਹੋਇਆ ਤਾ ਹੋਇਆ। ਨਾਲੇ ਮਤਲਬ ਇਹੀ ਆ ਨਾ ਕਿ ਮੈਨੂੰ ਕੋਈ ਵੀ ਕੈਂਦਾ ਕਿ ਤੇਨੂੰ ਗਰਮੀ ਚ ਜ਼ੁਕਾਮ ਕਿਵੇਂ ਲੱਗ ਜਾਂਦੈ। ਪਰ ਮੇਨੂੰ ਨਾ ਸ਼ੁਰੂ ਤੋਂ ਐਵੇਂ ਥੋੜ੍ਹਾ ਜੇਆ ਮੇਰੀ ਹੈਲਥ ਥੋੜ੍ਹਾ ਇਸ਼ੂਜ਼ ਰੈਂਦੇ ਨੇ, ਪਰ ਗੁਰੂ ਪਿਤਾ ਦੀ ਮੇਰ ਨਾਲ ਨਾ ਹੁਣ ਤਾਂ ਸੁ ਖੀ ਸਾਂਦੀ ਮੈਂ ਬੌਅਤ ਵਧੀਆ ਹਾਂ, ਔਰ ਹਮੇਸ਼ਾ ਰਵਾਂ ਗੁਰੂ ਕਿਰਪਾ ਕਰੇ।
ਨਈ ਤੁਸੀ ਧਿਆਨ ਹੋਰ ਵੀ ਓ ਤੇ ਫਿਰ ਵਧੀਆ ਈ ਏ, ਗੁਰੂ ਮਹਾਰਾਜ ਕਿਰਪਾ ਹਮੇਸ਼ਾ ਰੱਖਣਗੇ, ਚੜਦੀ ਕਲਾ ਵੀ ਬਖਸ਼
ਹਾਂਜੀ, ਹੋਰ ਮਤਲ ਮਤਲਬ ਮੇਰੀ ਨਾ ਹਲੇ ਕੁਝ ਦਿਨਾਂ ਪੈਲਾਂ ਘਰ ਤੇ ਨਾਨੀ ਜੀ ਆਏ ਸੀ। ਤੇ ਅਸੀ ਓਨਾ ਨਾਲ ਗਏ ਸੀ ਕਿਥੇ, ਤਾਂ ਫੇਰ ਓ ਮੈਨੂੰ ਅਹੀ ਦੱਸ ਰੇ ਸੀ ਕਿ ਓ ਨਾ ਰੋਜ਼ ਨੀਮ ਖਾਂਦੇ ਨੇ, ਹਨਾ ਅਹ ਮਤਲਬ ਉਹ ਤਾਂ ਐਵੇਂ ਹੀ ਜਿਵੇ ਸਵੇਰੇ ਸਵੇਰੇ ਉੱਠ ਕੇ ਪੰਛ ਨੀਮ ਦੀ ਪਤੀ ਆਂ ਐਵੇਂ ਹੀ ਚਬਾਹ ਜਾਂਦੇ ਨੇ ਐਸਾ ਵੀ ਨਹੀਂ ਕਿ ਉਹਨੂੰ ਬੋਇਲ ਕਰਕੇ ਪਾਣੀ ਪੀਤਾ। ਉਹ ਤਾਂ ਐਵੇਂ ਖਾ ਜਾਂਦੇ ਨੇ, ਮੈਂ ਉਹਨਾਂ ਨੂੰ ਉਹੀ ਪੁੱਛਿਆ।
ਪੌੜੀਆਂ ਹੁੰਦੀਆਂ ਨੇ ਅੱਗੇ।
ਹਾਂ ਮੈਂ ਪੁੱਛਿਆ, ਪਰ ਮੇਰੀ ਨਾਨੀ ਜੀ ਨੇ ਕਿਹਾ ਉਹਨਾਂ ਨੂੰ ਪੌੜੀਆਂ ਨਹੀ ਲੱਗਦੀਆਂ ਔਰ ਉਹ ਇਹ ਵੀ ਦੱਸ ਰਹੇ ਸੀ ਕਿ ਉਹ ਰਾਤੀ ਨਾ ਅਹ, ਉਹ ਪਤਾ ਨੀ ਕਿਹੜੇ ਬੀਜ ਹੁੰਦੇ ਨੇ ਮੈਨੂੰ ਹੁਣ ਯਾਦ ਨਹੀ ਆ ਰਿਹਾ। ਓਹ ਪੀਗੋ ਕੇ ਨਾ ਸਵੇਰੇ ਉਹ ਵੀ ਅਹ ਪਿੰਦੇ ਨੇ ਉਹ।
ਮੇਥੀ ਦੇ ਦਾਣੇ ਤੇ ਨੀ ਹੇ?
ਹਾਂ ਮੈਥੀ ਦੇ ਦਾਣੇ, ਮੈਥੀ ਦੇ ਦਾਣੇ
ਹਾਂਜੀ ਕਿਉਂਕਿ ਤੁਸੀਂ ਆਖੇ ਨਾ ਦਾਣੇ, ਨਹੀਂ ਦਾਣੇ ਬੋਲੇ ਨਾ ਤਾਂ ਮੈਨੂੰ ਚਿਤ ਚੇਤਾ ਆਇਆ ਕਿ, ਮੇਰੀ ਮੰਮੀ ਵੀ ਐਵੇਂ ਕਰਦੇ ਸੀ ਨਾ ਤੇ ਓਹ ਨਾ ਮੈਥੀ ਦੇ ਦਾਣੇ ਕਿਉਂਕਿ ਤਾਈ ਅਸੀਂ ਦਾਣੇੇ ਬੋਲੇ ਤਾਂ ਮੈਨੂੰ ਯਾਦ ਆਇਆ ਕਿਉਂਕਿ ਉਹਦੇ ਨਾਲ ਨੂੰ ਕਹਿੰਦੇ ਨਾ ਕਿ ਗੋਡਿਆਂ ਦੇ ਦਰਦ ਨਹੀਂ ਹੁੰਦਾ, ਨਾਲੇ ਹੋਰ ਵੀ ਸ਼ਰੀਰ ਦੇ ਵਾਸਤੇ ਕਾਫੀ ਫਾਇਦੇ ਹੁੰਦੇ ਨੇ ਨਾ ਹਾਂਜੀ ਨਹੀਂ ਜੀ, ਮੇਰੀ ਫਰਮਾਇਸ਼ ਹੈਗੀ ਹੈ ਜੇ।
ਨਹੀ, ਪਰ ਪਰ ਜੇ ਤੁਸੀਂ ਪੀਓਗੇ ਤਾਂ ਤੁਹਾਨੂੰ ਕਦੇ ਵੀ ਇਹ ਪ੍ਰੋਬਲਮ ਨਹੀ ਆਏਗੀ ਤੁਸੀਂ ਰੋਜ਼ ਈ ਪੀਂਦੇ ਰਹੋ। ਹੁਣ ਜਰੂਰੀ ਥੋੜੀ ਨਾ ਜਦੋਂ ਪ੍ਰੋਬਲਮ ਆਏ ਤਦੀ ਕੋਈ ਵਧੀਆ ਚੀਜ਼ ਅਪਣਾਓ।
ਨਹੀ ਲੇਕਿਨ ਨਾ, ਸ਼ਰੀਰ ਤੇ ਗਰਮੀ ਵੀ ਫਿਲਹਾਲ ਗਰਮੀ ਚੱਲਦੀ ਪਈ ਹੈ।
ਅੱਛਾ, ਨਹੀਂ ਮੈਨੂੰ ਇਹ ਨਹੀਂ ਸੀ ਪਤਾ, ਹਾਂ ਮੈਨੂੰ ਇਹ ਨਹੀਂ ਸੀ ਪਤਾ ਤਾਂ ਕਿ ਗਰਮ ਕਰਦੇ ਨੇ।
ਹਾਂ, ਉਹਨਾਂ ਦੀ ਤਸ ਗਰਮ ਹੁੰਦੀ ਹੈ ਨਾ ਜੀ ਤੇ ਮੈਂ ਫਿਰ ਦਵਾਈਆਂ ਵੀ ਖਾਂਗੀ ਤੇ ਫਿਰ ਉਹ ਵੀ ਲਾਂਗੀ। ਤੇ ਫਿਰ ਹੋਰ ਨੁਕਸਾਨ ਹੋ ਸਕਦਾ
ਹਾਂਜੀ, ਹਾਂ ਵਾਹਿਗੁਰੂ ਸੁੱਖ ਰੱਖੇ ਤੁਸੀਂ ਹਮੇਸ਼ਾ ਸਵਸਥ ਹੀ ਰਹੋ।
ਹਾਂਜੀ
ਹਾਂਜੀ, ਹੋਰ ਮੈਂ ਤੁਹਾਨੂੰ ਇਹ ਦੱਸ ਰਹੀ ਸੀ ਕਿ, ਮਤਲਬ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਕਿ ਜੇ ਰਬੜੀ ਬਣਾਓ ਤਾਂ ਕਾਫ਼ੀ ਜ਼ਿਆਦਾ ਐਵੇਂ ਦੁੱਧ ਵਗੈਰਾ ਲੱਗ ਜਾਂਦਾ ਹੈ। ਤੇ ਵੀ ਟਾਈਮ ਵੀ ਲੱਗ ਜਾਂਦਾ ਏ, ਤੇ ਉਹੀ ਨਾ ਮੇਰੇ ਪਾਪਾ ਨੇ ਮੈਨੂੰ ਕਿਹਾ ਕਿ ਤਿੰਨੋ ਨਾ ਬਣਾਉਣੇ ਆਂਦੀ ਮੈਂ ਯੂਟਿਊਬ ਤੇ ਇੱਕ ਵੀਡੀਓ ਦੇਖੀ ਉਹਦੇ ਚ ਨਾ ਤੁਸੀਂ ਇੱਕ ਕਿਲੋ ਦੁੱਧ ਤੂੰ ਸਵਾ ਕਿਲੋ ਬਣਾ ਸਕਦੇ ਹੋ ਰਬੜੀ?
ਇੱਕ ਕੀ ਨਾ ਸਵਾ ਕਿਲੋ?
ਹਾਂ, ਉਹਨਾਂ ਨੇ ਆਹੀ ਕਿਹਾ ਸੀ ਉਹਨਾਂ ਨੇ ਮੈਨੂੰ ਆਹੀ ਕਿਹਾ ਸੀ, ਫਿਰ ਉਹਦੇ ਬਾਅਦ ਨਾ ਮੈਂ, ਮੈਂ ਕਿਹਾ ਚਲੋ ਬੀ ਠੀਕ ਹੈ ਜਾਣ ਦੋ। ਅਸੀਂ ਨਾ ਬੜਾ ਉਹਨਾਂ ਨੂੰ ਭਰੋਸਾ ਕਰਕੇ ਰਸੋਈ 'ਚ ਭੇਜਿਆ ਨਾਲੇ ਉਹਨਾਂ ਨੂੰ ਆਪਣੇ ਉੱਤੇ ਇੰਨਾ ਕੋਂਨਫੀਡੈਂਸ ਸੀ। ਕਿ ਉਹ ਲੈ ਕੇ ਵੀ ਦੋ ਕਿੱਲੋ ਦੁੱਧ ਗਏ
ਉਹ ਵਾਓ ਫਿਰ ਨਹੀਂ ਬਣੀ ਤਾਈ ਦੀ ਨੌ।
ਨਹੀਂ, ਫਿਰ। ਜੋ ਬੜਿਆ ਉਹ ਇਹੋ ਜਿਹਾ ਸੀ ਕਿ ਤੁਸੀਂ ਜ਼ਮੀਨ ਚ ਮਾਰੋ ਤਾਂ ਵਾਪਿਸ ਪਲਟ ਕੇ ਤੁਹਾਡੀ ਕਿੱਥੇ ਲੱਗ ਜੂਗਾ।
ਕੀ ਹੋਇਆ, ਫਿਰ ਕੀ ਹੋ ਗਿਆ।
ਜੈਲੀ ਬਣਾ ਦਿੱਤੀ ਸੀ ਪਾਪਾ ਨੇ ਮਤਲਬ ਪਾਪਾ ਨੇ ਪਤਾ ਨੀ ਉਹਦੇ ਚ ਜੈਲੀਟਿਨ ਪਾਇਆ ਕਿ ਕੀ ਪਾਇਆ। ਉਹ ਰਬੜੀ ਤਾਂ ਕਿਸੇ ਪਾਸੋਂ ਲੱਗ ਵੀ ਨਹੀ ਰਹੀ ਸੀ ਰਬੜੀ ਦਾ ਤਾਂ ਰਾਹ ਵੀ ਨੀ ਲੱਗ ਰਹੀ ਸੀ ਉਹ।
ਤੇ ਮਤਲਬ ਕੀ ਟੇਸਟ ਵੀ ਨੀ ਆਇਆ ਨਾ ਦੇਖਣ ਤੇ ਵੀ ਨੀ ਟੇਸਟ ਵੀ ਨੀ
ਟੇਸਟ ਅਸੀਂ ਪਾ ਉਹਨ ਨੂੰ ਕਿਹਾ ਤੁਸੀਂ ਪਾਪਾ ਖਾ ਕੇ ਤਾਂ ਦੇਖੋ ਉਹਨਾਂ ਨੇ ਸਾਡਾ ਮੂੰਹ ਤੱਕਿਆ ਖਾਣ ਤੋਂ ਬਾਦ ਉਹਨਾਂ ਨੇ ਮਨਾ ਕਰਤਾ ਉਹ ਖਾਵਾਂਗੇ ਹੀ ਨਹੀਂ‌।
ਉਹ ਨੇ ਆਪ ਖਾ ਕੇ ਨਹੀ ਦੇਖੀ।
ਨਈ ਨਾ ਖਾ ਕੇ ਤੱਕੀ ਉਹਦੇ ਬਾਦ ਸਾਰੀ ਜਿਹੜੀ ਸੀ ਸਾਨੂੰ ਐਵੇਂ ਲੰਘਾ ਕੇ ਖਾਣੀ ਪਈ ਜਿਵੇਂ ਬੰਦਾ ਦਵਾਈ ਲ, ਲੰਘਾ ਕੇ ਖਾਂਦਾ ਨਾ। ਤੁਸੀਂ ਓਵੇ ਲੰਘਾ ਕੇ ਖਾਦੇਓ ਕਿ ਦੋ ਕਿਲੋ ਦੁੱਧ ਹੁਣ ਵੇਸਟ ਚਲਾ ਜਾਏ ਤਾਂ ਸਾਨੂੰ ਹਜ਼ਮ ਨੀ ਹੋਣਾ ਸੀਗਾ।
ਨਹੀਂ ਦੋ ਕਿਲੋ ਦੁੱਧ ਨਾਲ ਜਾਦਾ ਤੇ ਤੁਹਾਡੀ ਗੈਸ ਖੱਪੀ ਹੋਈ।
ਹਾਂ ਉਹੀ ਤੇ ਫੇਰ ਅ ਅਸੀਂ ਮਤਲਬ ਅਸੀਂ ਸਮਝ ਲੋ ਉਹ ਮਤਲਬ ਉਹਨੂੰ ਨਾ ਖਾਣ ਵੀ ਲੱਗਦੇ ਸੀ ਨਾ ਉਹਨੂੰ ਇਹਵੇ ਚਮਚ ਤੋਂ ਕੱਟੋ ਤੇ ਇੰਨਾ ਅਜੀਬ ਤਰੀਕੇ ਨਾਲ ਪਿਲਪੀਲਾ ਹੋ ਕੇ ਪੂਰਾ ਗੰਦੀ ਤਰੀਕੇ ਨਾਲ ਆਉਂਦਾ ਸੀਗਾ ਫਿਰ ਉਹੀ ਅਸੀਂ ਖਾ ਰਹੇ ਆ ਫਿਰ ਉਹਦੇ ਬਾਦ ਉਹੀ ਸਾਨੂੰ ਕਹਿ ਕੇ ਖਿਲਾਏ ਗਾ ਕਿ ਸਮਝ ਲੋ ਬੀ ਦਵਾਈ ਹੈ। ਖਾ ਲੋ ਹੁਣ ਕੀ ਕਰ ਸਕਦੇ ਆ।
ਇੰਨਾ ਖ਼ਰਾਬ ਲੱਗਦਾ ਹੋਏਗਾ ਨਾ ਟੇਸਟ।
ਹਾਂਜੀ ਤੇ ਜਿੰਨੇ ਹੋ ਜਿ ਬਣਾਈ ਸਭ ਤੋਂ ਪਹਿਲੀ ਗੱਲ ਉਹਨੇ ਤਾਂ ਖਾਈ ਵੀ ਨੀ। ਉਹਨੇ ਮਨਾ ਹੀ ਕਰਤਾ ਉਹਨੇ ਖਾਣਾ ਹੀ ਨਈ ਹੈ।
ਭਈਆ ਅੱਗੋ ਦੀ ਕਨ ਪਕੜਨਾ ਨਾ ਬਣਵਾਣਾ।
ਹਾਂ। ਫਿਰ ਅਰੇ ਤੁਹਾਨੂੰ ਹੋਰ ਤਾਂ ਪਤਾ ਹੀ ਨਈ ਹੈ ਉਹਦੇ ਬਾਦ ਉਹਨਾਂ ਨੇ ਫਿਰ ਜਦ ਥੋੜ੍ਹੀ ਜਿਹੀ ਬੱਚੀ ਸੀ ਅਸੀਂ ਕਿਹਾ ਪਾਪਾ ਤੁਸੀਂ ਉਹ ਖਾ ਲੋ ਤਾਂ ਉਹਨਾਂ ਨੇ ਕਿਹਾ ਨਹੀਂ ਇਹਦੀ ਅਸੀਂ ਆਈਸ ਕਰੀਮ ਬਣਾ ਲਾਂਗੇ। ਫਿਰ ਪਾਪਾ ਨੇ ਉਹਦੇ ਚ ਹੋਰ ਦੁੱਧ ਪਾਇਆ।
ਉਹ।
ਔਰ ਉਹਨੂੰ ਪੀਸ ਕੇ ਆਈਸ ਕਰ੍ਰੀਮ ਵਾਸਤੇ ਰੱਖਣ ਵਾਲਾ ਬਣਾਉਣ ਵਾਸਤੇ ਰੱਖਿਆ ਹੋਰ ਉਹ ਹੋਰ ਜਾਦਾ- ਅਜੀਬ ਹੋ ਗਈ।
ਉਹ ਲੈ ਮਤਲਬ ਕੋਈ ਲੈਨੇ ਦੇ ਦੇਣੇ ਪੈ ਗਏ।
ਲੈਣ ਦੇ ਦੇਣੇ ਪੈ ਗਏ ਉਹ ਫੇਰ ਪਾਪਾ ਨੇ ਉਹ ਵੀ ਨੀ ਖਾਧੀ।
ਹੈ ਵਧੀਆ ਹੈ ਮਤਲਬ ਪਾਪਾ ਦੇ ਕੋਲੋਂ ਨੁਕਸਾਨ ਹੋਇਆ। ਪਾਪਾ ਨੇ ਮਤਲਬ ਉਹ ਵੀ ਨੀ ਖਾਧੀ ਨਾ ਆਈਸ
ਹਾਂ ਮਤਲਬ ਐਸਾ ਨਈ ਕਿ ਪਾਪਾ ਪਾ ਸਾਡੇ ਬੜੇ ਬੁਰੇ ਨੇ ਕੁਕਿੰਗ ਵਿੱਚ ਉਹਨਾਂ ਨੇ ਇੱਕ ਵਾਰ ਛੇਣਾ ਮੁਰਗੀ ਵੀ ਬਣਾਈ ਮਤਲਬ ਕਾਫੀ ਕਾਫ਼ੀ ਵਾਰ ਬਣੇ ਬਹੁਤ ਵਧੀਆ ਬਣਾਉਂਦੇ ਨੇ ਪਰ ਇਹ ਜਦੋਂ ਵੀ ਭਈਆ
ਹਾਂ।
ਹਾਂਜੀ ਇਹ ਜਦ ਐ ਵਾਲੀ ਗੱਲ ਹੋ ਗਈ ਨਾ ਉਸਦੇ ਬਾਅਦ ਤਾਂ ਅਸੀਂ ਹੱਥ ਪਕੜ ਲਏ ਬਈਆ ਹੁਣ ਅਸੀਂ ਨਈ ਭੇਜਰੇ ਤੁਹਾਨੂੰ ਰਸੋਈ ਵਿੱਚ ਕੁੱਝ ਮਿੱਠਾ ਬਣਾਉਣ ਲਈ।
ਹਾਂ ਔਰ ਡਿਸ਼ ਵਾਲੇ ਨੇ ਵੀ ਖ਼ਰਾਬ ਜਿਹੜੀ ਦੱਸੀ ਨਾ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਸੀ ਜਿਹਨੇ ਡਿਸ਼ ਪਾਈ ਉਹ ਰੈਸਿਪੀ ਉਹਨੇ ਗ਼ਲਤ ਕੁਛ ਗਲਤ ਵ ਦੱਸ ਉਹਦੀ ਵਜਾ ਨਾਲ ਸਾਰਾ ਨੁਕਸਾਨ ਹੋਇਆ।
ਹਂ, ਤੁਸੀਂ ਕੁਛ ਪੁੱਛ ਰਹੇ ਸੀ ਛੇਨਾ ਮੁਰਖੀ ਬਾਰੇ
ਹਾਂਜੀ। ਛੇਨਾ ਮੁਰਗੀ ਦਾ ਮੈਨੂੰ ਦੱਸਣਾ ਜਰਾ ਛੇਨਾ ਮੁਰਗੀ ਕਿਵੇਂ ਬਣਾਇਆ ਸੀ। ਤੁਸੀਂ ਉਹ ਕਹਿ ਰਹੇ ਨਾ ਉਹ ਬੜਾ ਵਧੀਆ ਵਧੀਆ ਬੰਨਿਆ, ਤੁਸੀਂ ਦੱਸਿਆ।
ਹਾਂਜੀ, ਉਹ ਨਾ ਸਭ ਤੋਂ ਪਹਿਲਾਂ ਨਾ ਉਹ ਪਹਿਲੀ ਗੱਲ ਤੇ ਬਣਦੀ ਪਨੀਰ ਦੀ ਬਣਦੀ ਏ ਉਹ ਹਨਾਂ।
ਪਨੀਰ ਦੀ ਬਣਾਦੀ ਏ, ਹਾਂਜੀ।
ਪਨੀਰ ਦੀ ਬਣਦੀ ਐ। ਕਰਨਾ ਕੀ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਮਤਲਬ ਕੀ ਕਰਨਾ ਤੁਹਾਨੂੰ ਚਾਸ਼ਨੀ ਬਣਾਣੀ ਐ ਹੈਨਾਂ। ਤਾਂ ਚਾਸ਼ਨੀ ਬਣੇਗੀ ਦੋ ਧਾਰ ਵਾਲੀ ਚਾਸ਼ਨੀ ਬਣਾਣੀ ਆਪਾਂ ਇੱਕ ਧਾਰ ਵਾਲੀ ਚਾਸ਼ਨੀ ਨਈਂ ਬਣਾਣੀ। ਠੀਕ ਐ ਤੇ ਚੀਣੀ ਪਏਗੀ ਜਿੰਨੀ ਉਸ ਤੋਂ ਬੋਤ ਘੱਟ ਈ ਮਤਲਬ ਕਿ ਤੁਸੀਂ ਸਪੋਜ਼ ਮਤਲਬ, ਅਹ ਪੰਜ-ਛੇ ਚਮਚ ਪੰਜ-ਛੇ ਚਮਚ ਜੇ ਤੁਸੀਂ ਚੀਣੀ ਪਾ ਰਹੇ ਔ ਤਾਂ ਦੋ ਚਮਚ ਪਾਣੀ, ਇੰਨਾ ਘੱਟ ਡਲਣਾ।
ਅੱਛਾ। ਮਤਲਬ ਗਾੜੀ ਚਾਛ
ਬਹੁਤ ਗਾੜੀ ਹਾਂ, ਕਾਫ਼ੀ ਗਾੜੀ ਬਣਾਣੀ ਐ, ਤੁਸੀਂ ਚਾਹੋ ਤਾਂ ਪਤਲੀ ਵੀ ਬਣਾ ਸਕਦੇ। ਪਰ ਫਿਰ ਉਹੀ ਆ ਕਿ ਫਿਰ ਗੈਸ ਬੜੀ ਖੱਪੇਗੀ ਟਾਈਮ ਬੋਤ ਲੱਗੂਗਾ।
ਹਾਂਜੀ, ਹਾਂਜੀ।
ਹਾਂ, ਦੋ ਤਾਰ ਵਾਲੀ ਬੈਸਟ ਈ ਰਹਿੰਦੀ ਐ। ਫਿਰ ਉਹ ਜਦ ਪੂਰੀ ਚਾਸ਼ਨੀ ਬਣ ਜਾਏ ਤੁਸੀਂ ਹੱਥ ਤੇ ਲੈ ਕੇ ਟੈਸਟ ਕਰਲੋ ਕਿ ਹਾਂ ਦੋ ਤਾਰ ਬਣਦੀ ਐ ਕਿ ਨ੍ਹੀਂ। ਉਹਦੇ ਬਾਅਦ ਜਿਹੜੇ ਪਨੀਰ ਦੇ ਛੋਟੇ-ਛੋਟੇ ਕਿਊਬਸ ਕੱਟ ਕੇ ਉਹ ਤੁਸੀਂ ਉਸ ਚਾਸ਼ਨੀ ਚ ਪਾ ਲਓ ਹਨਾਂ।
ਹਾਂਜੀ।
ਤਾਂ ਉਹ ਚਾਸ਼ਨੀ ਉਹਦੇ ਉੱਪਰ-ਉੱਪਰ ਪਾ ਕੇ ਉਹਨੂੰ ਬਾਰ-ਬਾਰ ਮਤਲਬ ਕੀ ਕਹਿੰਦੇ ਨੇ ਗੈਸ ਚ ਸੇਮਂ ਚ ਰੱਖ ਕਿ ਉਹਨੂੰ ਮਤਲਬ ਹਿਲਾਂਦੇ ਰੋ ਚਾਸ਼ਨੀ ਦੇ ਨਾਲ ਈ। ਤਾਂ ਉਹਦੇ ਨਾਲ ਹੋਏਗਾ ਕਿ ਚਾਸ਼ਨੀ ਜਿਹੜੀ ਆ ਉਹ ਕੋਟ ਹੋ ਜਾਏਗੀ।
ਹਾਂਜੀ।
ਪਨੀਰ ਉਤੇ ਫਿਰ ਜਦ ਧੀਰੇ-ਧੀਰੇ ਐਸਾ ਹੋਏਗਾ ਕਿ ਜਦ ਪਨੀਰ ਤੇ ਕੋਟ ਹੋਣ ਲੱਗ ਜਾਏਗੀ ਔਰ ਗੈਸ ਚੱਲਦੀ ਰਹੇਗੀ ਤਾਂ ਆਪਣੇ-ਆਪ ਉਹ ਸੁੱਖਣੀ ਸ਼ੁਰੂ ਹੋ ਜਾਏਗੀ। ਹਨਾਂ।
ਹਾਂਜੀ, ਹਾਂ।
ਤੇ ਉਹਦੇ ਬਾਅਦ ਜਦੋਂ ਥੋੜ੍ਹੀ ਬੋਤ ਵਾਈਟ-ਵਾਈਟ ਸੁੱਖਣੀ ਸ਼ੁਰੂ ਹੋ ਜਾਏ ਤਾਂ ਫਿਰ ਓਵੇਂ ਤੁਸੀਂ ਤੁਰੰਤ ਗੈਸ ਬੰਦ ਕਰ ਦੇਣੀ ਐ। ਫਿਰ ਉਹਦੇ ਬਾਅਦ ਉਹਨੂੰ ਹਲਕਾ-ਹਲਕਾ ਚਲਾ ਕੇ ਪੂਰਾ ਕਵਰ ਕਰ ਲੈਣਾ ਹਨਾਂ।
ਹਾਂਜੀ।
ਹਾਂ। ਉਹਦੇ ਬਾਅਦ ਨਾ ਉਹ ਕਿਉਂਕਿ ਗੈਸ ਤਾਂ ਚੱਲ ਨੀਂ ਰੀ ਤਾਂ ਆਪਣੇ-ਆਪ ਜਿਹੜੀ ਅ ਚੀਨੀ ਐ ਮਤਲਬ ਚਾਸ਼ਨੀ ਐ। ਉਹ ਚੀਨੀ ਚ ਤਬਦੀਲ ਹੋਣਾ ਸ਼ੁਰੂ ਹੋ ਜਾਏਗੀ। ਉਹ ਪਨੀਰ ਜਿਹੜਾ ਹੋ ਜਏਗਾ ਉਹ ਇੱਕਦਮ ਫਲੱਫੀ ਜਿਹਾ, ਸੋਫਟ ਜਿਹਾ ਹੋ ਜਾਏਗਾ। ਹਾਂ। ਫਿਰ ਉਹਦੇ ਬਾਅਦ ਉਹਨੂੰ ਮਤਲਬ ਠੰਡਾ ਆਉਣ ਲਈ ਰੱਖ ਦਿਉ ਫਰਿੱਜ ਇਚ। ਤਾਂ ਉਹ ਬਣ ਜਾਏਗੀ ਛੇਨਾ ਮੁਰਖੀ ਤੁਹਾਡੀ।
ਹਾਂ। ਉਹ ਬੜੀ ਜਲਦੀ ਐ ਤੇ ਫੇਰ ਮਤਲਬ ਬਹੁਤ ਜਲਦੀ ਅਛੀ ਬਣਨ ਵਾਲੀ ਡਿਸ਼ ਐ ਨਾ।
ਨਈਂ ਨਈਂ, ਜਲਦੀ ਤੇ ਨਈ ਬਣਦੀ ਉਹ ਤਾਂ ਮੈਂ ਤੁਹਾਨੂੰ ਜਲਦੀ-ਜਲਦੀ ਦੱਸ ਦਿੱਤਾ ਐ।
ਅੱਛਾ। ਮਤਲਬ ਨਈ ਜਿਵੇਂ ਰਬੜੀ ਆ ਕੇ ਟਾਈਮ ਨੀਂ ਲੱਗਦਾ ਹੋਏਗਾ।
ਹਾਂ। ਨੀ ਰਬੜੀ ਜਿੰਨਾ ਤ ਨੀ ਲਗਦਾ, ਕਿ ਉਹਦੇ 'ਚ ਤੁਸੀਂ ਬੋਇਲ ਕਰ ਕਰ ਕੇ ਕਾੜ-ਕਾੜ ਕੇ ਪੂਰਾ ਦੁੱਧ ਨੂੰ ਘੱਟ ਟ ਕਰ ਰੇ ਓ, ਇਹਦੇ 'ਚ ਏਨਾ ਕੁਝ ਤਾਂ ਨੀ ਮਤਲਬ, ਤੁਸੀਂ ਚਾਸ਼ਣੀ ਰੈਡੀ ਕਰ ਲੀ ਸ ਫਿਰ ਤਾਂ ਕੁੱਝ ਹੈ ਈ ਨੀ, ਫਿਰ ਤਾਂ ਪੰਜ ਮਿੰਟ ਦਾ ਕੰਮ ਐ, ਹਾਂਜੀ।
ਤੇ ਮੈਨੂੰ ਬਹੁਤ ਟੇਸਟੀ ਲਗਦੈ ਨਾ। ਬਹੁਤ ਟੈਸਤੀ ਲਗਦਾ, ਹਾਂਜੀ। ਉਹ ਵੀ ਤੁਇ ਬਾਜ਼ਾਰ ਤੋਂ ਲੋਓ ਨਾ ਬਜ਼ਾਰ ਤੇ ਲੋ ਨਾ ਦੀ ਬਹੁਤ ਸਾਰੀ ਖੰਡ ਈ ਖੰਡ ਉੱਤੇ ਪਾ ਦਿੰਦੇ ਨੇ, ਤੇ ਖੰਡ ਏਨੀ ਪਾ ਦਿੰਦੇ ਨੇ
ਮੁਰਖੀਆਂ ਜਾਦਾ ਹੁੰਦੀਆਂ ਨੇ। ਛੇਨਾ ਮੁਰਖੀ ਤਾਂ ਘੱਟ ਈ ਹੁੰਦੀ ਐ, ਹਾਂਜੀ।
ਓਦਾ ਟੇਸਟ ਈ ਖਰਾਬ ਹੋ ਜਾਂਦਾ ਐ, ਟੇਸਟ ਈ ਨੀ ਆਂਦਾ, ਨਾਲੇ ਖੰਡ ਅਲਗ ਨੁਕਸ ਸਾਨ ਮੋਟੇ ਅਲਗ ਹੋ, ਹਾਂ ਉਸ ਪੈਸੇ ਪੂਰੇ ਇੰਨੇ ਲੈਂਦੇ ਨੇ, ਕਿ ਜਿਵੇਂ ਕਿ ਪੂਰਾ ਏਨਾ ਨੇ ਪਿਓਰ ਈ ਭੇਜਿਆ ਹੋਏ। ਹ, ਐਸ ਤੋਂ ਚੰਗਾ ਤੇ ਫੇਰ ਤੁਸੀ ਜੇੜਾ ਦਸਿਆ ਉਹੀ ਬਣਾ ਲੈ ਬੰਦਾ।
ਹਾਂ ਸਈ ਗੱਲ ਐ, ਹੁਣ ਓਇ ਸੋਚ ਰੀ ਆ ਕਿ ਕਦੋ ਮਤਲਬ ਇਕ ਵਾਰ ਮੈਂ ਰਸ ਮਲਾਈ ਵੀ ਬਣਾ ਕੇ ਟ੍ਰੇਈ ਕਰਨੀ ਪਰ ਨਾ, ਸਭ ਤੋਂ ਜ਼ਿਆਦਾ ਕਹਿ ਲਓ ਜਿਦੀ 'ਚ ਕੰਮ ਲਗਦਾ, ਉਹ ਰਸਮਲਾਯੀ ਐ। ਕਿਉਂਕਿ ਥੋਨੂੰ ਛੇਣੇ ਅਲਗ ਤੋਂ ਤਿਆਰ ਕਰਨੇ ਪੈਂਦੇ ਐ, ਚਾਸ਼ਣੀ ਅਲਗ ਤੋਂ ਤਿਆਰ ਕਰਨੀ
ਤੇ ਨਾ ਕਰਨਾ ਬਈਆ ਤੁਸੀ, ਏਨਾ ਨਾ ਕਰਨਾ, ਏਨਾ ਨਾ ਕਰਨਾ, ਫੇਰ ਥੱਕ ਜਾਓਗੇ।
ਹਾਂਜੀ, ਚਲੋ ਅੱਛਾ ਥੋਡੇ ਨਾਲ ਗੱਲ ਕਰਕੇ ਵਧੀਆ ਲਗਿਆ।
ਹਾਂਜੀ, ਓਕੇ ਸਸ ਸ੍ਰੀਕਾਲ।